ਹਾਂ।
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ।
ਮ ਕਿਹਾ ਤੁਸੀਂ ਸੁਣਾਓ? ਵਧੀਆ।
ਵਧੀਆ, ਵਧੀਆ ਤੁਸੀਂ ਸੁਣਾਓ। ਹੋਰ ਘਰ ਪਰਿਵਾਰ ਸਭ ਵਧੀਆ। ਹੋਰ ਸੁਣਾਓ ਕਿੱਦਾਂ ਦਾ ਮੌਸਮ ਤੁਹਾਡੇ ਉੱਥੇ ਅੱਜ ਦਾ?
ਮੌਸਮ ਤਾਂ ਧੁੱਪ ਨਿਕਲੀ ਹੋਈ ਆ।
ਨ ਸਾਡੇ ਇੱਥੇ ਦੇ ਇੱਥੇ ਦਾ ਬਾਰਿਸ਼ ਹੋ ਰਹੀ ਹੈ ਸਾਡੇ।
ਅੱਛਾ- ਅੱਛਾ ਚਲੋ ਵਧੀਆ ਬਾਰਿਸ਼ ਹੋਈ।
ਮੈਂ ਕਿਹਾ ਚਲੋ ਠੀਕ ਕਦੇ ਸੀ ਮੈਂ ਚਲੋ ਕੋਲ ਹੀ ਕਰ ਲਾ।
ਅੱਛਾ -ਅੱਛਾ ਚਲੋ ਵਧੀਆ ਗੱਲ ਹੈ ਥੋੜੀ ਇੱਥੇ ਭੇਜ ਤੋਂਬਾਰਿਸ਼।
ਕੋਈ ਗੱਲ ਨੀ। ਇਸ ਤੋਂ ਬਾਅਦ ਤੁਹਾਡੇ ਸ਼ਹਿਰ ਸਚਾਟ ਹੋਏ ਨੀ ਹੋਰ ਕੀ। ਸੌਗ ਉਮਰਸ ਹੋ ਗਈ ਹੈ ਕਿ ਬੰਦਾ ਕਿਤੇ ਆ- ਜਾ ਵੀ ਨਹੀਂ ਸਕਦਾ।
ਬਾਰਿਸ਼ ਤੋਂ ਬਾਅਦ ਹਾਂ ਹੁਮਸ ਹੋ ਜਾਂਦੇ ਆ ਬਾਰਿਸ਼ ਵਧੀਆ ਨੀ ਨਾ ਪੈ ਰਹੀ।
ਹੂੰ, ਵੀ ਜਿਆਦਾ, ਪੈ ਰਹੀ ਹੈ ਇੱਥੇ ਸਾਈਡ ਜਿੱਥੇ ਮੈਂ ਹੈਗਾ ਨਾ ਇਸ ਸਾਈਡ ਬਹੁਤ ਜ਼ਿਆਦਾ ਪੈ ਰਹੀ ਹੈ, ਮੈਂ ਕੋ ਵਾਹ ਵਾਹ ਹੈਗਾ ਸੀ ਬਾਹਰ ਸਾਈਡ ਸੀ।
ਅੱਛਾ-ਅੱਛਾ, ਠੀਕ ਹੈ ਠੀਕ
ਪਰ ਮੈਂ ਕਿਹਾ ਚਲੋ ਗੱਲ ਹੀ ਕਰ ਲੈ ਥੋੜੀ ਜਿਹੀ ਹੋਰ ਹੋਰ ਸੁਣਾਓ। ਅੇ ਤੁਹਾਡੇ ਉੱਥੇ ਧੁੱਪ ਨਿਕਲੀ ਦੀ ਹੈ।
ਹਾਂ ਧੁੱਪ ਹੀ ਨਿਕਲ ਰਹੀਆਂ ਨੇ ਹੋਰ ਕੀ ਕੱਲ ਹੋਈ ਸੀ ਬਾਰਿਸ਼ ਬਾਅਦ ਚ' ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਗਰਮੀ ਹੋਗੀ। ਐਵੇਂ ਪਰਸੋਂ ਹੋਈ ਮਤਲਬ ਕੀ ਹੁੰਦੀ ਹੈ ਥੋੜੀ ਥੋੜੀ ਦੇਰ ਲਈ ਪਰ ਫੇਰ ਹੋਰ ਤਾਂ ਮਤਲਬ ਕਿ ਨਾ ਬਾਅਦ ਚੋਂ ਬਹੁਤ ਜ਼ਿਆਦਾ ਸੁਭਣ ਵਾਲੀ ਗਰਮੀ ਹੋ ਜਾਂਦੀ ਹੈ।
ਅੱਛਾ, ਹਾਂ ਤੇ ਸਹੀ ਗੱਲ ਹੈ।
ਨਾ ਇਕਦਮ ਬਾਹਰ ਜਾਓ ਤਾਂ ਬਹੁਤ ਜਿਆਦਾ ਗਰਮੀ ਲੱਗਦੀ ਹੈ।
ਸਹੀ ਗੱਲ ਬਿਨਾਂ ਏਸੀ ਤੋਂ ਬੰਦਾ ਰਹਿ ਨੀ ਸਕਦਾ ਗਰਮੀਆਂ ਚ ਵੀ ਇਸ ਮੌਸਮ ਵਿੱਚ ਤਾਂ ਐਸ ਹੀ ਹੈਗੇ ਆ। ਬਿਨਾਂ ਏ ਸੀ ਤੋਂ ਸਰਵਾਈਵ ਹੀ ਨੀ ਹੁੰਦਾ ਬੰਦੇ ਨੂੰ।
ਉਹ ਹੋ ਗਈਆਂ ਨਾ ਇੱਕਸੀ ਯਾਦ ਹੀ ਬਣ ਗਈਆਂ। ਉਹ ਹਰਦੇ ਨੇ ਜੋਬ ਕਰਦੇ ਨੇ।
ਜਿ ਜਿੱਥੇ ਵੀ ਜਾਓ ਏਸੀ ਲੱਭਦੇ ਨੇ ਪਹਿਲੇ ਏਸੀ ਹੈਗੇ ਨਹੀਂ ਹੈਗੇ ਉੱਥੇ।
ਹਾਂ। ਅਤੇ ਫਿਰ ਉਹਦਾ ਬਹੁਤ ਸਾਈਡ ਇਫੈਕਟ ਪੈਂਦਾ ਕਿਉਂਕਿ ਅਗਰ ਉਹਨਾਂ ਨੂੰ ਦੇਖੋ ਅੱਠ ਦੋ ਘੰਟੇ ਅਤੇ ਉਹਨਾਂ ਦੇ ਜੋਬ ਦੇ ਵਿੱਚ ਨੇ,
ਠੀਕ ਹੈ। ਉਸ ਤੋਂ ਬਾਅਦ ਤੁਸੀ ਜੋਂ ਬਾਹਰ ਜਾਣਗੇ ਤਾਂ ਗਰਮੀ ਆ ਉਹ ਵੀ ਮੈਨੂੰ ਘਰ ਕਰੇਗਾ,
ਫੀਲਡ ਚ ਰਹੇ ਨਾ ਬੰਦਾ ਫਿਰ ਕਦੀ ਏ ਸੀ ਜਾਏ ਕਦੀ ਬਾਹਰ ਨਿਕਲੇ ਫਿਰ ਜ਼ਿਆਦਾ ਖੀਰ ਨੂੰ ਦਿੱਕਤ ਦਦੀ ਮਹਿਸੂਸ ਵੀ ਜ਼ਿਆਦਾ ਹੁੰਦੀ ਹੈ।
ਹਾਂ ਤੇ ਐ ਇਸ ਕਰ ਕਹਿੰਦਾ ਮਤਲਬ ਕਿ ਗਰਮੀ ਹੁਣ ਹੀ ਨੀ ਹੁੰਦੀ ਜਦ ਕੋਈ ਬੰਦਾ ਕਹਿ ਦਿੰਦਾ ਕਿ ਹਾਂ ਜਾਣਾ ਜਿੱਧਰ।
ਚਲ ਦੋ ਦੋ ਤਿੰਨ ਮਹੀਨਿਆਂ ਦੀ ਗੱਲ ਹੈ ਫਿਰ ਮੌਸਮ ਠੀਕ ਹੀ ਹੋ ਜਾਣਾ ਹੋਰ ਕੀ।
ਸਭ ਤੋਂ ਜਿਆਦਾ ਲੰਬਾ ਚੱਲਦਾ। ਅਪ੍ਰੈਲ ਤੋਂ ਲੈ ਕੇ ਤੁਸੀਂ ਹਿਸਾਬ ਨਾਲ ਨਵੰਬਰ ਤੱਕ
ਹਾਂ।
ਜਿਹੜੀ ਸਰਦੀ ਹੈ ਸਰਦੀ ਹੈ ਉਹ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਚੱਲਦੀ ਹੈ।
ਗਰਮੀਆਂ ਜ਼ਿਆਦਾ ਪੈ ਜਾਂਦੀਆਂ ਸਰਦੀਆਂ ਘੱਟ ਪੈਂਦੀਆਂ।
ਹਾਂ, ਤਾਂ ਵਿੱਚ ਵਿੱਚ ਮੌਸਮ ਬਦਲਦਾ ਹੁਣ ਜਾਣਾ ਸ਼ੁਰੂ ਹੋਇਗਾ ਦੇਖੋ, ਮੌਸਮ ਰਹਿੰਦਾ ਕਈ ਵਾਰ ਤੇ ਸਾਵਣ ਨੂੰ ਸਾਰਾ ਸੁਟਿਆ ਜਾਂਦਾ।
ਆਹ ਹੁਣ ਤੇ ਸਾਰਾ ਮਤਲਬ ਹੈ ਜੋ ਚ ਹੈਗਾ ਸਾਰਾ ਸਾਮਨ ਵਿਚ ਹੀ ਨਿਕਲ ਜਾਣਾ ਹੈ। ਬਰਸਾਤਾਂ ਚ ਬਰਸਾਤਾਂ ਹੀ ਰਹਿਣਗੀਆਂ ਇਸਬਤ ਤਾਂ ਸਾਰੀਆਂ।
ਕਿ ਰਾਜੇ ਕਰਦੇ ਹਾਂ ਪਰ ਬਿਮਾਰ ਹੋਣ ਵਧੀਆ ਗਰਮੀ ਦੇ ਵਿੱਚ ਹਨਾ।
ਹਾਂਜੀ, ਅੱਜ ਛੁੱਟੀ ਗਏ ਨੀ ਕਿੱਤੇ?
ਮੈਂ ਸੋਚੀ ਜਾਣੀਆ ਕਿ ਕੱਲ ਸੀ ਔਫ ਸੰਡੇ ਸੀ। ਗਏ ਨੀ ਕਿੱਧਰੇ ਬਸ ਘਰੇ ਗੈਸਟ ਆਏ ਹੋਏ ਨੇ ਬਸ ਉਹਨਾਂ ਦੇ ਖਾ ਪਾਣੀ
ਪੰਜ ਹੁਣ ਪੰਜ ਦਿਨ ਬਿਜ਼ੀ ਰਹੋਗੇ ਇੱਕ ਸੈਕਿੰਡ ਸੈਟਡੇ ਛੁੱਟੀ ਮਿਲਣੀ ਇੱਕ ਕੰਡੇ ਦੀ ਛੁੱਟੀਆਂ,
ਪਰਸੋ ਰਾਤੀ ਆਏ ਨੇ ਉਹ ਵੀ, ਤੁ ਹਜੇ ਉਹ ਕੱਲ੍ਹ, ਪਰਸੋਂ ਵਾਪਿਸ ਜਾਣਗੇ, ਨਹੀਂ ਕੱਲ੍ਹ ਦਾ ਦਿਨ ਤੇ ਏਦਾਂ ਹੀ ਚਲਾ ਗਿਆ ਸਾਰਾ ਪਤਾ ਹੀ ਨੀ ਲੱਗਿਆ ਟਾਈਮ ਕਦ ਬੀਤ ਗਿਆ। ਅੱਜ ਫੇਰ ਜੋਬ ਵੀ ਆਉਣਾ ਜ਼ਰੂਰੀ ਹੈ ਛੁੱਟੀ ਤੇ ਲੈ ਨੇ ਸਕਦੇ।
ਨਹੀਂ -ਨਹੀਂ ਪ੍ਰਾਈਵੇਟ ਬੈਂਕ ਦੇ ਜ਼ਰੂਰੀ ਹੈ ਬੰਦਾ ਚਲੋ ਗ ਇੱਕ ਅੱਧੀ ਛੁੱਟੀ ਚਲੋ ਮਹੀਨੇ ਚ ਚਲ ਜਾਂਦੀ ਹੈ ਪ੍ਰਾਈਵੇਟ ਬੈਂਕ ਵਗੈਰਾ ਚ
ਜਦੋਂ ਐਮਰਜੈਂਸੀ ਲੱਗੇ ਨਾ
ਹਮ ਬਿਲਕੁਲ ਬਿਲਕੁਲ ਸਹੀ ਗੱਲ ਹੈ, ਜਾਣਾ ਵੀ ਕਿੱਥੇ ਆ ਬੰਦੇ ਨੇ
ਹਜੇ ਪਿੱਛੇ ਘਰੇੇ ਹੈਗੇ ਨੇ ਸਾਂਭਣ ਵਾਸਤੇ ਤਾਂ ਫੇਰ ਅਸੀਂ ਛੁੱਟੀ ਕਿਉ ਲਈਏ
ਹਾਂ, ਤੇ ਹੈ ਸਹੀ ਗੱਲ ਘਰ ਮੰਮੀ ਹੋਣਗੇ ਹੈ ਭਾਬੀ ਹੋਣਗੇ ਹੈ।
ਹਾਂਜੀ-ਹਾਂਜੀ, ਬਸ ਇਸ ਕਰਕੇ।
ਆਪੇ ਸਾਮ ਲੈਣਗੇ ਹੋਰ ਕੀ।
ਹਾਂ ਤੇ ਹੁਣ ਜਿਵੇਂ ਬਾਰੀ ਸਾਰੀ ਵਧੀਆ ਫਿਰ ਚ ਪਕੌੜੇ ਬਣਾਓ ਇੰਜੋਏ ਕਰ
ਅਹੀ ਸੋਚ ਰਹੇ ਰੁਕੇ ਬਰਸਾਤ ਤੇ ਜਾਈਏ ਘਰ ਅਸੀਂ ਵੀ ਹੋਰਗਏ
ਪਰ ਉਹ ਵੀ ਨੀ ਮਨ ਕਰਦਾ ਪਕੌੜੇ ਵਗੈਰਾ ਗਰਮੀ ਕਰਕੇ ਨਾ ਮੇਰਾ ਤਾਂ ਬਿਲਕੁਲ ਵੀ ਨੀ ਹਨੀ ਵਗੈਰਾ ਪੀ ਕੇ ਲਿਕਵਿਡ ਪੀ ਪੀ ਕੇ ਹੈ
ਮੌਸਮ ਮੋਸਟਲੀ ਲਿਕੁਿਡ ਵਗੈਰਾ ਚੱਲਦਾ ਓਰ ਐਸ ਵਗੈਰਾ ਪੀ ਲਏ ਬੰਦੇ ਨੇ ਕਦੀ ਕੀ ਪੀ ਲਿਆ, ਵੈਸੀੇ ਭਾਰੀ ਚੀਜ਼ ਖਾਣ ਤੇ ਕੁੱਛ ਮਨ ਈ ਨੀ ਕਰਦਾ।
ਜ਼ਰੂਰੀ ਵੀ ਓ ਚੀਜ਼ਾਂ ਵੇਖੋ, ਗਰਮੀ ਦੇ ਵਿੱਚ
ਹੂੰ, ਸਹੀ ਗੱਲ ਐ।
ਆਦਤ ਪਾਲੋ ਓਵੇਂ ਪੈ ਜਾਏਗੀ।
ਅੱਜ ਕੱਲ ਤਾਂ ਵੈਸ ਹੁਣ ਮੌਸ ਮ ਐਨੇ ਹੋ ਗਏ ਹੁਣ ਮੈਡੀਕਲ ਦੀ ਚੱਲ ਜਣੀ ਐ ਹੁਣ ਬਿਮਾਰੀਆਂ ਚੱਲ ਜਣੀ ਐ।
ਹਾਂ।
ਬੰਦਾ ਦੂਰ ਈ ਰੱਖੇ ਮੈਡੀਕਲ ਲਾਈਨ ਤੋਂ ਤੇ ਹੋਸਪੀਟਲ ਵਗੈਰਾ ਤੋਂ।
ਹਾਂ।
ਜਿੰਨੀ ਮਤਲਬ ਬਰਸਾਤ ਹੋਏਗੀ ਓਨੀ ਬਿਮਾਰੀਆਂ ਫੈਲਣਗੀਆਂ ਹੁਣ ਹੋਰ ਕੀ।
ਆਹੋ ਬਸ ਬਿਮਾਰੀ ਦੇਖੋ ਮੈਡੀਕਲ ਹੋਸਪਿਟਲ ਫ੍ਰੀ ਦੇ ਖੋ ਬੈਠਣਗੇ ਨੀ। ਇਕ ਹੈਗਾ ਮੈਡੀਕਲ ਪਰ ਮੈ ਕਿਹਾ ਤੁਹਾਡੀ ਮੈਡੀਕਲ ਸ਼ੋਪ ਐ।
ਤੁ ਤੁਹਾਡੇ ਉਸ ਸਾਈਡ?
ਲੱਗੇ ਕਿਸੀੇ ਨੂੰ।
ਹਾਂਜੀ ਮੈਡੀਕਲ
ਮੈਂ ਕਿਹਾ ਇੱਕ ਵਾਰੀ ਮੈਂ ਮੈਡੀਕਲ ਤੇ ਗਈ ਇਧਰ ਮੈਡੀਕਲ
ਆਵਾਜ਼ ਕੱਟ ਰੀ ਤੁਹਾਡੀ, ਮੈਡੀਕਲ ਮਤਲਬ
ਮੈਂ ਕਿਹਾ ਮੈਡੀਕਲ ਸ਼ੋਪ ਤੇ।
ਹਾਂਜੀ।
ਕੈਮਿਸਟ ਸ਼ੋਪ ਨੀ ਹੁੰਦੀਆਂ। ਉਥੇ ਗਈ ਇੱਕ ਦਿਨ ਦਵਾਈ ਲੈਣ ਅ ਮੈਂ ਤਾਂ ਵਧੀਆ ਬਿਮਾਰੀਆਂ, ਬਿਮਾਰੀ ਕਿਨੂੰ ਪਸੰਦ ਐ।
ਮਤਲਬ ਗਏ ਓ ਹੂੰ ਚਲੋ ਮੇਰੀ ਮੈਡੀਕਲ ਦੀ ਗੱਲ ਹੋਗੀ ਮੈਡੀ ਤੇ ਈ ਗੱਲ ਕਰ ਲੈਂਦੇ ਆ। ਕੁੱਛ ਨਾ ਅ ਕੁੱਛ ਕੀ ਹੁੰਦਾ ਮੈਡੀਕਲ ਵਿੱਚ, ਕੁੱਛ ਨਾ ਡੀਕਲ ਬਰੇਂਡ ਹੁੰਦੇ ਕੁੱਛ ਹੁੰਦਾ ਜੈਨਰਿਕ ਬਰੇਂਡ ਠੀਕ ਐ। ਜੋ ਐਥੀਕਲ ਬ੍ਰੈਂਡ ਵਗੈਰਾ ਹੁੰਦੇ ਆ ਨਾ ਉਹਨਾਂ ਤੇ ਜੋ ਲੈਸ ਆਂਉਦੀ ਐ ਨਾ ਟਵੰਟੀ, ਟਵੰਟੀ ਟੂ ਈ ਆਉਂਦੀ ਐ
ਅੱਛਾ।
ਓ ਮਤਲਬ ਡਾਕਟਰ ਪ੍ਰਿਸਕ੍ਰਾਈਬ ਕਰਦੇ ਐ, ਤੇ ਡਾਕਟਰ- ਟਰ ਓਈ ਕੈਮਿਸਲ ਓਹੀ ਦਵਾਈ ਦਿੰਦੇ ਆ ਹੁਣ ਦੇਖੋ ਮੈਡੀਕਲ ਤੇ ਲੈਣ ਜਾਓਗੇ ਓਨਾਂ ਨੇ ਵਿਚਾਰਿਆਂ ਨੇ ਖੁੱਲੀਆਂ ਦਵਾਈਆਂ ਦੇਣੀਆਂ ਖਾਣ ਵਾਸਤੇ ਕਰਨ ਵਾਸਤੇ ਓ ਫਿਰ ਨਾ ਜ ਜੈਨਰਿਕ ਸਮਾਨ ਜਾਦਾ ਯੂਜ ਕਰਦੇ ਆ ਜੈਨਰਿਕ ਮੀਨਸ ਕੰਪਨੀਆਂ ਅੱਛੀ ਹੁੰਦੀ ਹੈ ਠੀਕ ਐ। ਤੇ ਹੁਣ ਓਈਓ ਫੇਰ ਓ ਪ੍ਰੈਕਟਿਸ ਓਨਾਂ ਨਾਲ ਈ ਕਰਦੇ ਆ ਨਾ ਗੱਲ ਐਹ ਹੈਗੀ ਐ। ਅਗਰ ਹਰ ਕਿਸੇ ਨੂੰ ਐਥੀਕਲ ਦੇਣ ਲੱਗਜੇ ਗੇ ਅੱਜ ਕੱਲ ਲੋਕ ਦਿੰਦੇ ਵੀ ਕਿੰਨੇ ਕਰਾ ਕੇ ਤੇ ਤੀਹ ਚਾਲੀ ਰੁਪਏ ਪੰਜਾਹ ਰੁਪਏ ਲਾਸਟ ਇਸ ਉਪਰ ਕੈਮੀ ਇਸ ਤੋਂ ਉਪਰ ਕੈਮਿਸਟ ਵਾਲੇ ਦੇਣ ਤੇ ਕਸਟਮਰ ਭੱਜ ਜਾਂਦਾ ਕੈਂਦਾ ਮੈਂ ਡੋਕਟਰ ਕੋਲ ਈ ਚੱਲ ਜਾਂਨਾ।
ਆਹੋ
ਏਹੀ ਗੱਲ ਹੈ ਨਾ ਏਥਿਕਲ ਓਰ ਜੈਨਰਿਕ ਚ ਮੇਨ ਰੇਟ ਦਾ ਡਿਫਰੰਸ ਆਂਦਾ। ਬਟ ਹੁਣ ਕੈਮਿਸਟ ਵਾਲੇ ਵੀ ਕੀ ਕਰਨ ਨਾ ਗੱਲ ਤੇ ਓਹੀ ਦੀ ਐ ਨਾ ਅਗਰ ਓ ਬੰਦਾ ਲੈ ਕੇ ਓਦੇ ਕੋਲ ਚਾਲੀ ਪੰਜਾਹ ਰੁਪਏ ਲੈ ਗਿਆ ਤਾਂ ਉਸ ਉਸੀ ਹਿਸਾਬ ਨਾਲ ਖੁਰਾਕ ਦੇਗਾ ਨਾ ਗੱਲ ਵੀ ਤੇ ਏਹੀ ਹੈ ਨਾ।
ਓ ਤੇ ਗਾਲ ਹੈ ਇ।
ਸਕੈਮ ਤੇ ਚਲੋ ਕਾਫ਼ੀ ਹੁੰਦਾ ਮੈਂ ਮੰਨਨਾ ਤੁਹਾਡੀ ਗੱਲ ਕੁੱਛ ਪ੍ਰੋਡਕਟ ਹੁੰਦੇ ਹੈ ਜੋ ਮਤਲਬ ਤੁਹਾਨੂੰ ਤਵੇਂਟੀ ਪਰਸੈਂਟ ਲੈਸ ਤੇ ਹੀ ਮਿਲਦੇ ਹੈ ਐਮ ਆਰ ਪੀ ਤੇ।
ਬਸ ਦੇਖੋ
ਹਜੇ ਤੁਹਾਡਾ ਵਾਹ ਪਿਆ ਨੀ ਨਾ ਦਵਾਈਆਂ ਨਾਲ। ਤਾਂ ਪਤਾ ਲੱਗੇਗਾ।
ਹੂੰ ਉਹ ਤੇ ਹੈ।
ਹੋਰ ਕਿਤੇ ਬਨਿਆ ਨੀ ਪ੍ਰੋਗਰਾਮ? ਧਿਆਨ ਰੱਖੋ ਗਰਮੀਆਂ ਚ ਤੇ ਮੇਨ ਗੱਲ ਤੇ ਐਹ ਹੀ ਹੈਗਾ ਵੇ ਮਤਲਬ ਜ਼ਿਆਦਾ ਦਿ ਦਿੱਕਤ ਨੀ ਹੂੰਦੀ ਬੰਦਾ ਅਗਰ ਖਾਣ ਪੀਣ ਤੇ ਧਿਆਨ ਦੇਗਾ ਸ਼ਰੀਰ ਸੱਤ ਹੋਣਾ ਚਾਹੀਦਾ ਹੈ।
ਹਾਂ ਸਰੀਰ ਸੈੱਟ ਏ ਤੇ ਦੇਖੋ ਸਭ ਕੁੱਛ ਸੈੱਟ ਹੈਨਾ। ਕਿਧਰੇ ਬੰਦਾ ਆਰਾਮ ਨਾਲ ਘੁੰਮਣ ਵੀ ਜਾ ਸਕਦਾ ਹੈ ਆਪਣਾ ਖਾ ਬਾਰ ਦੀਆਂ
ਬਿਲਕੁਲ ਬਿਲਕੁਲ ਸਹੀ ਗੱਲ ਏ ਆ ਆਪਣਾ ਐਕਸਰਸਾਈਜ਼ ਵਗੈਰਾ ਕਰਦਾ ਰਹੇ ਜਿੰਮ ਵਗੈਰਾ ਕਰਦਾ ਰਹੇ ਸ਼ਰੀਰ ਅੱਜ ਕੱਲ ਸ਼ਰੀਰ ਈ ਰਹਿ ਗਿਆ ਵੇ ਅਗਰ ਸ਼ ਸ਼ਰੀਰ ਠੀਕ ਹੈ ਤੇ ਸਭ ਕੁੱਛ ਠੀਕ ਹੈ।
ਨਹੀਂ ਉਹ ਤੇ ਉਹ ਤੇ ਸਹੀ ਗੱਲ ਹੈ ਅੱਜ ਕੱਲ੍ਹ ਨਾ ਟਾਈਮ ਹੀ ਐਸਾ ਚੱਲਦਾ ਪਿਆ ਪਤਾ ਨਹੀਂ ਲੱਗ ਰਿਹਾ ਕਰੋਨਾ ਤੋਂ ਬਾਅਦ ਕਿਸੇ ਨੂੰ ਕੁੱਛ ਨੀ ਪਤਾ ਲੱਗ ਰਿਹਾ ਇਮਿਊਨਿਟੀ ਡਾਊਨ ਹੋ ਚੁੱਕੀਆਂ ਲੋਕਾਂ ਦੀਆਂ ਪਤਾ ਨੀ ਲੱਗ ਰਹਿਆ ਮੋਟਾ ਜ਼ਿਆਦਾ ਹੋ ਗਏ ਹੈ ਸ਼ੂਗਰ ਵਗੈਰਾ ਪੇਸ਼ੈਂਟ ਜਿਆਦਾ ਵੱਧ ਗਿਆ ਇਸ ਵਾਰ।
ਸ਼ੂਗਰ ਦੇ ਪੇਸ਼ੈਂਟ ਤਾਂ ਬਹੁਤ ਵੱਧ ਗਏ ਨੇ ਅਗਰ ਤਾਂ ਪਰਹੇਜ਼ ਹੀ ਆ ਹੋਰ ਕੁਛ ਨੀ ਆ।
ਥੋੜਾ ਮਿੱਠਾ ਵਗੈਰਾ ਭੇਜ ਰੱਖੇ ਨਾ ਬੰਦਾ, ਤੇ ਤਾਂ ਨੀ ਤੇ ਮੇਰਾ ਵੀ ਹੋ ਰਿਹਾ ਸਰੀਰ ਡਾਊਨ ਜਿਹਾ ਹੋ ਰਿਹਾ ਸੀ ਮੈਂ ਕਿਹਾ ਚਲੋ ਮੈਂ ਵੀ ਚੈੱਕ ਚੈੱਕ ਕਰਾਵਾਂ ਇੱਕ ਵਾਰੀ ਮੈਂ ਵੀ ਕਹਿਆ ਚਲੋ ਰਿਪੋਰਟਸ ਆਈ ਕੁ
ਮੈਂ ਵੀ ਹੁਣ ਟੈਸਟ ਕਰਵਾਏ ਸੀ ਮੈਨੂੰ ਕੁਛ ਲਗ ਰਹੇ ਸੀ ਤਾਂ ਕੁਛ
ਵਗੈਰਾ ਪੀ ਲੈਂਨੇ ਆ, ਹਫ਼ਤੇ ਚ ਇੱਕ ਵਾਰੀ ਆਪਣਾ ਪੂਰਾ ਹੋ ਜਾਂਦਾ ਵੇ, ਕੈਲਸ਼ੀਅਮ ਵਗੈਰਾ ਵਰਗੀ। ਅਈਏ ਹੋਰ ਤੇ ਚਲੋ ਦੂਜੀ ਦਵਾਈਆਂ ਨਾ ਲਾਵੇ ਰੱਬ, ਐਹੀਓ ਚੱਲਦੀ ਰਹਿਣ, ਕੈਲਸ਼ੀਅਮ ਆਇਰਨ ਹੀ ਚੱਲਦੀ ਰਹਿਣ
ਹਾਂ ਇਹ ਸਹੀ ਗੱਲ ਹੈ ਕੈਲਸ਼ੀਅਮ ਆਇਰਨ ਵਿਟਾਮਿਨ ਹੋ ਗਿਆ
ਐਹੀ ਕਮੀਆ ਹੁ ਡੀ ਏ ਮਤਲਬ ਇਹ ਏ ਚ ਆ ਕੇ ਨਾ ਬੰਦਿਆਂ ਨੂੰ ਇਹੀ ਦਿੱਕਤ ਆਦੀ ਐ, ਮਤਲਬ ਵਿਟਾਮਿਨ ਦੀ ਦਿੱਕਤ ਤਾਂ ਲੇਡੀਜ਼ ਇਹ ਜ਼ਿਆਦਾ ਦਿੱਕਤ ਰਹਿੰਦੀ ਹੈ, ਕੈਲਸ਼ੀਅਮ ਔਰ ਆਇਰਨ ਦੀ ਦਿੱਕਤ ਰਹਿੰਦੀ ਹੈ, ਮੋਸਟਲੀ
ਲੇਡੀਜ਼ ਵੀ ਜੈਂਟਸ ਵੀ ਸਾਡੀ ਉਮਰ ਵਾਲੇ ਬੱਚਿਆਂ ਨੂੰ ਵੀ ਹੋਈਆਂ ਪਈਆਂ ਨੇ, ਨੂੰ ਵਗੈਰਾ ਖਾਂਦੇ ਨੇ, ਉਹ ਵੀ ਇੱਕ ਬਿਮਾਰ ਹੀ ਹੈ।
ਹਾਂਜੀ-ਹਾਂਜੀ,
ਹਾਂ, ਬਾਕੀ
ਹੋਰ ਛੁੱਟੀ ਕਿੰਨ ਵਜੇ ਆਉਦੀ ਤੁਹਾਡੀ ਫਿਰ
ਮੈਂ ਤੇ ਦੇਖਾਗੀ ਮੇਰੀ,
ਹਾਂਜੀ,
ਛੇ ਵਜੇ।
ਫੇਰ ਛੇ ਵਜੇ
ਹਾਂਜੀ,
ਚਲੋ ਠੀਕ ਹੈ, ਮੈਂ ਨਾਲ, ਕਰ ਆਵਾਂ ਤੁਹਾਨੂੰ, ਚਲੋ ਠੀਕ ਹੈ, ਜੀ ਠੀਕ ਹੈ ਜੀ, ਠੀ ਓਕੇ ਸਤਿ ਸ਼੍ਰੀ ਅਕਾਲ।